ਹੈਲੋ।
ਹੈਲੋ, ਸ਼ਸ਼ੀ ਕਾਲ ਜੀ।
ਸ਼ਸ਼ੀਕਾਲ ਜੀ।
ਹੋਰ ਕੀ ਹਾਲ ਚਾਲ? ਵਧੀਆ, ਵਧੀਆ, ਤੁਸੀਂ ਦੱਸੋ?
ਮੈ ਵੀ ਠੀਕ ਆ। ਹੂੰ, ਹੋ, ਬਸ ਵਧੀਆ, ਵਧੀਆ। ਉਹੀ ਬੱਚੇ ਫੋਨ ਤੇ ਲ ਕੇ ਰਹਿੰਦੇ ਤਾ, ਮੈਂ ਉਹੀ ਸੋਚਦੀ ਪ ਸੀ ਸੋਸ਼ਲ ਮੀਡੀਆ ਤੇ ਕੁਛ ਫਾਇਦੇ ਵੀ ਏ ਤੇ, ਕੁਛ ਨੁਕਸਾਨ ਵੀ ਏ। ਤਾਡਾ ਕੀ ਵਿਚਾਰ ਐ?
ਦੇਖੋ, ਸ਼ੋਸ਼ਲ ਮੀਡੀਆ ਦੇ ਜ਼ਿਆਦਾਤਰ ਤਾਂ ਫਾਇਦੇ ਵੀ ਬਹੁਤ ਨੇ, ਤੇ ਨੁਕਸਾਨ ਵੀ ਬਹੁਤ ਨੇ। ਬਟ ਲੋਕੀ ਫਾਇਦੇ ਨਈ ਏਦੇ ਉਹ ਯੂਜ ਕਰਦੇ ਜ਼ਿਆਦਾਤਰ ਨੁਕਸਾਨ ਵੱਲ ਹੀ ਜਾਂਦੇ ਨੇ।
ਬਿਲਕੁਲ, ਇਹ ਤਾ ਹੈ। ਤੇ ਤਾਡੇ ਅਨੁਸਾਰ ਕੀ ਐ? ਮਤ ਲਬ ਕੀ ਕਿਦਾ? ਅਹ ਨੁਕਸਾਨ ਕੀਕੀ ਨੇ?
ਨੁਕਸਾਨ ਇਦੇ ਵਿੱਚ ਇਹ ਨੇ ਕਿ ਲੋਕੀ ਸਾਰਾ ਦਿਨ ਫਾਲਤੂ ਦੀਆਂ ਵੀਡੀਓਜ਼ ਦੇਖੀ ਜਾਂਦੇ ਨੇ, ਸਕਰੋਲ ਕਰੀ ਜਾਂਦੇ ਨੇ, ਇਸਟਾਗ੍ਰਾਮ ਤੇ ਦੇਖ ਲੋ ਹਨਾ? ਯੂ ਟਯੂਬ ਤੇ ਦੇਖ ਲੋੋ, ਤੁਸੀ ਖੁਦ ਹੀ ਦੇਖ ਦੇਖਲੋ, ਸੋਸ਼ਲ ਮੀਡੀਆ ਤੇ ਕਿੰਨਾ ਜਾਦਾ ਗੰਦ ਪਾਆ ਪਿਆ ਆ ਲੋਕਾਂ ਨੇ।
ਹੂੰ। ਬਿਲਕੁਲ ਹਰ ਹਰ ਕੋਈ ਓਥੇ ਦੀ ਐ।
ਹਾਂਜੀ, ਹਾਂਜੀ।
ਹੂੰ।
ਸ਼ੋਸ਼ਲ ਮੀਡੀਆ ਅੱਜ ਕੱਲ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ। ਇਸ ਨਾਲ ਅਸੀ ਦੁਨੀਆਂ ਭਰ ਦੇ ਲੋਕਾਂ ਨਾਲ ਜੁੜ ਸਕਦੇ ਆ ਤੇ, ਨਵੀਆ ਜਾਨਕਾਰੀਆਂ ਹਾਸਲ ਕਰ ਸਕਦੇ
ਹਾਂਜੀ, ਹਾਂਜੀ, ਇਹ ਹੈ।
ਹੂੰ। ਪੈਲਾ ਕਿਸੇ ਨਾਲ ਸੰਪਰਕ ਕਰਨ ਲਈ, ਕਰਨ ਦਾ ਔਖਾ ਹੁੰਦਾ ਸੀਗਾ, ਪਰ ਹੁਨ ਅਸੀ ਕੁਛ ਮਿੰਟਾਂ ਵਿੱਚ ਹੀ ਸੁਨੇਹਾ ਅਤੇ ਵੀਡੀਓ ਕਾਲ ਕਰ ਸਕਦੇ ਹਾਂ, ਹਨਾ?
ਆਪਾਂ ਮਤਲਬ ਕਿ ਅਬਰੋਡ ਬੈਠੇ ਵੀ ਆਪਾਂ ਨੂੰ ਐਂ ਲੱਗਦਾ ਕਿ ਆਪਣੇ ਕੋਲ ਹੀ ਬੈਠੇ ਨੇ। ਸ਼ੋਸ਼ਲ ਮੀਡੀਆ ਰਾਹੀ ਆਪਾਂ ਫੋਨ ਰਾਹੀ, ਹਨਾ, ਡਿਜੀਟਲ ਮਾਰਕੀਟਿੰਗ ਰਾਈ, ਆਪਾ ਉਹ ਨੂੰ ਦੇਖ ਸਕਦੇ ਹਾ ਵੀਡੀਓ ਕਾਲ ਰਾਈ ਗੱਲ ਕਰ ਸਕਦੇ ਆ ਡੇਲੀ-ਡੇਲੀ
ਹੂੰ ਬਿਲਕੁਲ ਇਸ ਤੋ ਇਲਾਵਾ ਸ਼ੋਸ਼ ਸ਼ਲ ਮੀਡੀਆ ਰਾਹੀ ਅਸੀ ਖ਼ਬਰਾਂ, ਸਿੱਖਿਆ ਸੰਬੰਧੀ ਜਾਨਕਾਰੀ ਨਵੇ ਹੁਨਰ ਵੀ ਸਿੱਖ ਸਕਦੇ ਆ।
ਸ਼ੋਸ਼ਲ ਮੀਡੀਆ ਤੇ ਆਪਾ ਹਾਂਜੀ, ਵਰਕ ਵੀ ਕਰ ਸਕਦੇ ਆਂ। ਸ਼ੋਸਲ ਮੀਡੀਆ ਰਾਹੀ ਆਪਾਂ
ਬਿਲਕੁਲ ਤੇ ਅ ਜਿੜਾ ਆਪਾਂ ਕੋਈ ਨਵਾ ਚੀਜ਼ ਸਿੱਖਨੀ ਏ, ਸਾਡਾ ਮਨ ਐ। ਆਪਾ ਹੁਨ ਕਲਾਸਿਸ ਲੱਭਨ ਨਈ ਜਾਵਾਂਗੇ, ਟੀਚਰਸ ਲੱਭਨ ਨੀ ਜਾਵਾਂਗੇ, ਆਪਾਂ ਓਨਲਾਈਨ ਲੱਭ ਲਿਆ। ਤੇ ਉਨੂੰ ਆਪਾ ਜੋਇਨ ਕਰਕੇ, ਆਪਾ ਉਹ ਚੀਜ਼ ਨੂੰ ਸਿੱਖ ਸਕਦੇ ਆ। ਜੋ ਵੀ ਸਾਡੀ ਇਸ਼ਾ ਹੈ।
ਹਾਂਜੀ
ਤੇ ਮਤਲਬ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਤੁਹਾਡਾ ਕੀ ਕੀ ਵਿਚਾਰ ਹੈ।
ਜਿਆਦਾਤਰ ਅਜ ਕਲ ਆਨਲਾਈਨ ਹੀ ਸਟੱਡੀ ਹੁੰਦੀ ਹੈ ਜਿਵੇਂ ਕਿ ਪਹਿਲਾਂ ਤੁਸੀਂ ਵੇਖਿਆ ਹੀ ਹੋਣਾ ਦੋ ਹਜ਼ਾਰ ਵੀਹ ਦੇ ਵਿੱਚ ਜਦੋਂ ਕਰੋਨਾ ਆਇਆ ਸੀਗਾ, ਤਾਂ ਬੱਚਿਆਂ ਦੀਆਂ ਕਲਾਸਿਸ ਵਗੈਰਾ ਵੀ ਔਨਲਾਈਨ ਹੋ ਗਈਆਂ ਸੀ।
ਹੂੰ ਬਿਲਕੁਲ
ਸਭ ਕੁਛ ਔਨਲਾਈਨ ਹੋ ਗਿਆ ਸੀ।
ਹੂੰ ਇਸ ਤੋਂ ਬਿਨਾਂ ਕਿੰਨਾ ਔਖਾ
ਹਾਂਜੀ -ਹਾਂਜੀ
ਹੁਣ ਸਾਰਾ ਕੁਛ ਹੀ ਹੈ ਕਿ ਬੱਚੇ ਘਰ ਬੈਠ ਕੇ ਅ ਪਰ ਤੁਹਾਨੂੰ ਕੀ ਲੱਗਦਾ ਕਿ ਔਨਲਾਈਨ ਜਿਹੜੀ ਸਟੱਡੀ ਹੈ ਉਹਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਬੈਨੀਫਿਟ ਹੈ ਕਿ ਜਿਹੜੇ ਟੀਚਰ ਸਾਹਮਣੇ ਬੈਠ ਕੇ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਦੇ ਵਿੱਚ
ਜ਼ਿਆਦਾਤਰ ਬੱਚਿਆਂ ਨੂੰ ਜਿਹੜਾ ਬੱਚੇ ਸਕੂਲ ਜਾਂਦੇ ਨੇ ਆਪਣਾ ਟੀਚਰ ਦੇ ਸਾਹਮਣੇ ਬੈਠਦੇ ਕੇ ਹਨਾ ਗੱਲਾਂ ਬਾਤਾਂ ਕਰਦੇ ਨੇ, ਉਸ ਚੀਜ਼ 'ਚ ਜ਼ਿਆਦਾ ਬੈਨੀਫਿਟ ਹੈ। ਹੁਣ ਫੋਨ ਦੇ ਵਿੱਚ ਆਪਾਂ ਨੂੰ ਕੀ ਪਤਾ ਬੱਚੇ ਕੀ ਕਰ ਰਹੇ ਨੇ।
ਹੂੰ ਇਹ ਤਾਂ ਹੈ। ਬੱਚਿਆਂ ਦੀ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ। ਪਰ ਮੇਰੇ ਵਿਚਾਰ ਵਿੱਚ ਜਦੋਂ ਕਿ ਥੋੜੇ ਬੱਚੇ ਮੈਂਚਓਰ ਆ। ਥੋੜੇ ਬੱਚੇ ਵੱਡੇ ਨੇ ਉਹਨਾਂ ਲਈ ਅਗਰ ਆ ਪਰ ਦੇਖਿਆ ਜਾਏ ਤੇ, ਉਹ ਉਨੀ ਨੀ ਜਾਣਕਾਰੀ ਉਨੀ ਸਿੱਖਿਆ ਉਹ ਅਹ ਸਕੂਲ ਜਾਂ ਕਾਲਜ ਜਾ ਕੇ ਨਹੀਂ ਲੈਂਦੇ। ਜਿੰਨੇ ਉਹ ਔਨਲਾਈਨ ਪੜ੍ਹਾਈ ਫੋਨ ਰਾਹੀਂ ਕਰ ਸਕਦੇ ਛੋਟੇ ਬੱਚਿਆਂ ਦਾ ਚਲੋ ਮੰਨਿਆ ਕਿ ਉਹਨਾਂ ਨੂੰ ਕੰਟਰੋਲ ਕਰਨਾ ਜਰੂਰੀ ਹੈ। ਪਰ ਜਿਹੜੇ ਵੱਡੇ ਬੱਚੇ ਹੈ ਉਹ ਬਹੁਤ ਸਿੱਖ ਜਾਂਦੇ ਨੇ ਆਨਲਾਈਨ ਕਿਉਂਕਿ ਉਹਨਾਂ ਦੇ ਟੀਚਰਸ ਨੂੰ ਵੀ ਨਹੀਂ ਪ ਪਤਾ ਹੁੰਦਾ ਕਿ ਅੱਜ ਕੱਲ੍ਹ ਏ ਆਈ ਦਾ ਜ਼ਮਾਨਾ।
ਇਹ ਤਾਂ ਹੈ ਕਿਉਂਕਿ ਉਹਨਾਂ ਇਨ੍ਹਾਂ ਦਾ ਆਪਣੇ ਪੇਰੈਂਟਸ ਨੂੰ ਵੀ ਨੀ ਪਤਾ ਹੁੰਦਾ ਜਿਨਾਂ ਕਿ ਬੱਚਿਆਂ ਨੂੰ ਖੁਦ ਨੂੰ ਪਤਾ ਹੁੰਦਾ, ਕਿ ਆਪਾਂ ਨੇ ਇਹ ਚੀਜ਼ ਇਹ ਟੋਪ ਇੱਕ ਸਰਚ ਕਰਨਾ ਹਨਾ ਇਹਦੇ ਬਾਰੇ ਅੱਜ ਕੱਲ ਦਾ ਜ਼ਿਆਦਾਤਰ ਜੈਮੀਨ ਤੇ ਚੈਟ ਜੀਪਟੀ ਦਾ ਵੀ ਬਹੁਤ ਜ਼ਿਆਦਾ ਹੋ ਰਿਹਾ ਤੁਸੀਂ ਵੇਖਿਆ ਹੀ ਹੋਣਾ। ਕੋਈ ਵੀ ਉਹਨਾਂ ਨੂੰ ਕੁਸ਼ ਹਾਂਜੀ- ਹਾਂਜੀ ਕੋਈ ਵੀ ਕੁਸ਼ਚਨ ਪੁੱਟ ਕਰੋਗੇ ਉਹਨਾਂ ਨੇ ਨਾਲ ਨਾਲ ਜਵਾਬ ਦੇਣਾ ਦੇ ਦੇਣਾ ਆ।
ਹੂੰ ਇਹ ਤਾਂ ਹੈ। ਇਹਦੇ ਨਾਲ ਪੜ੍ਹਾਈ ਉਹਨਾਂ ਦੀ ਸੌਖੀ ਹੋ ਜਾਂਦੀ ਐ। ਕੰਮ ਤੇ ਲਾਈਕ ਉਹਨਾਂ ਦੇ ਜਿਹੜੀ ਆਪਣੀ ਅ ਹੁੰਦੀ ਨਾ ਸਪੀਡ ਹੁੰਦੀ ਹੈ ਕੰਮ ਕਰਨ ਦੀ। ਉਹ ਬੱਚੇ ਜਲਦੀ ਕਰ ਪਾਉਂਦੇ ਨੇ, ਜਲਦੀ ਸਿੱਖ ਪਾਉਂਦੇ ਨੇ, ਉਹਨਾਂ ਲਈ ਬਹੁਤ ਬੈਨੀਫਿਟ ਹੋ ਜਾਂਦਾ ਇਸ ਤੋਂ ਇਲਾਵਾ ਅਗਰ ਇਹਦੇ ਨੁਕਸਾਨ ਦੇਖੇ ਜਾਣ ਬੱਚਿਆਂ ਵਾਸਤੇ ਤਾਂ ਜਦੋਂ ਜਾਂਦੇ ਆ ਮਤਲਬ ਜ਼ਿਆਦਾ ਫੋਨ ਯੂਜ਼ ਕਰਦੇ ਕਿਉਂਕਿ ਆਪਾਂ ਇੱਕ ਚੀਜ਼ ਤੇ ਫੋਕਸ ਨਹੀਂ ਕਰਦੇ, ਸਾਨੂੰ ਦੇਖ ਲਓ, ਆਪਾਂ ਇੱਕ ਚੀਜ਼ ਲੱਭਣ ਬੈਠਾਂਗੇ ਸੋਸ਼ਲ ਮੀਡੀਆ 'ਤੇ ਆਪਾਂ ਪਤਾ ਨੀ ਕਿੱਥੇ ਕਿੱਥੇ ਗੁਆਚ ਜਾਂਦੇ ਹਾਂ ਹੋਰ ਟਾਈਮ ਕਿੱਥੇ ਜਾਂਦਾ ਪਤਾ ਨਹੀਂ ਲੱਗਦਾ
ਗੂਗਲ ਵੀ ਆਪਾਂ ਨੂੰ ਕਨਫਿਊਜ ਕਰਦਾ ਆ ਆਪਾਂ ਇੱਕ ਕੁਚਨ ਸਰਚ ਕਰਾਂਗੇ ਤਾਂ ਉਹਦੇ ਚਾਰ ਪੰਜ ਅਨਸਰ ਆ ਜਾਣਗੇ ਇਹਦੇ ਵਿੱਚ ਬੱਚਾ ਹੁਣ ਕਨਫਿਊਜ਼ ਹੀ ਹੋਊਗਾ ਨਾ?
ਬਿਲਕੁਲ ਸਹੀ ਕਿਆ,
ਹਾਂਜੀ ਅੱਛਾ ਬੱਚੇ ਦੀ ਆਈ? ਵੀ ਇਫੈਕਟ ਪੈਂਦਾ ਆ ਜਿਵੇਂ ਸਾਰਾ ਦਿਨ ਫੋਨ ਚਲਾਉਣਾ, ਹਨਾ ਡਾਰਕ ਸਰਕਲ ਪੈ ਜਾਂਦੇ ਨੇ। ਹਮ
ਹਮ ਉਹਦਾ ਤਾਂ ਅਹ ਉਹਦਾ ਹੈ ਬ੍ਰੇਨ ਹੈਮਿਨਿਟੀ ਆਈ ਹਰ ਇੱਕ ਚੀਜ਼ ਤੇ ਅਸਰ ਪੈ ਰਿਹਾ ਹੈ
ਤੇ ਅਹ ਇੱਥੋਂ ਤੱਕ ਕਿ ਆਪਣੇ ਦਿਮਾਗ ਤੇ ਵੀ ਅਸਰ ਪੈਂਦਾ ਆ
ਬਿਲਕੁਲ ਜਿਹੜੀ ਰੇਡੀਏਸ਼ਨ ਰੇਡੀਏਸ਼ਨ ਹੁੰਦੀਆਂ ਨੇ ਸਾਨੂੰ ਬਹੁਤ ਖਤਰਨਾਕ ਹੁੰਦੀਆਂ ਨੇ ਤੋਂ ਬਚਣਾ ਚਾਹੀਦਾ ਜਿੰਨਾ ਘੱਟ ਹੈ ਆਪਾਂ ਲੈਪਟੋਪ ਲੈ ਲੈਪਟੋਪ ਹੋ ਗਏ ਫੋਨ ਹੋ ਗਏ ਵਾਈਫਾਈ ਹੋ ਗਿਆ ਇਹ ਪ੍ਰੋਪਰ ਆਪਾਂ ਰੇਡੀਏਸ਼ਨ ਵਿੱਚ ਬੈਠੇ ਹੋਏ ਹਾਂ ਆਪਣੇ ਘਰ ਵਿੱਚ ਹਰ ਇੱਕ ਫੋਨ ਵਿੱਚ ਜਿਹੜਾ ਪੁਰਾਣਾ ਹੋ ਜਾਂਦਾ ਉਹ ਰੇਡੀਏਸ਼ਨ
ਬਹੁਤ ਜ਼ਿਆਦਾ ਰੇਡੀਏਸ਼ਨ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਅੱਛਾ ਜਿਵੇਂ ਕਿ ਆਪਾਂ ਹੈਡਫੋਨ ਵਗੈਰਾ ਯੂਜ ਕਰਦੇ ਹਾਂ ਤਾਂ ਇਹਦੇ ਨਾਲ ਵੀ ਆਪਣੇ ਕੰਨਾਂ ਦੇ ਜਿਵੇਂ ਕਿ ਕਹਿੰਦੇ ਨੇ ਕਿ ਵੀਹ ਹਜ਼ਾਰ ਹਰਟਸ ਹੁੰਦੇ ਨੇ ਬਟ ਆਪਣੇ ਜਦੋਂ ਹੈਡਫੋਨ ਲਗਾਉਂਦੇ ਹਾਂ ਆਪਾਂ ਕੰਨਾ ਦੇ ਵਿੱਚ ਤਾਂ ਚਾਰ ਹਜ਼ਾਰ ਹਰਟ ਤੱਕ ਤਾਂ ਆਵਾਜ਼ ਆਦੀ ਹੋ ਜਾਂਦੀ ਹੈ ਜਿਹਦੇ ਨਾਲ ਪੜ੍ਹਦਾ ਜਿਹਦੇ ਨਾਲ ਪਰਦਾ ਪਟਣ ਦੀ ਬਹੁਤ ਜ਼ਿਆਦਾ ਉਹ ਹੁੰਦੀਆਂ ਨੇ ਚਾਂਸ ਹੁੰਦੇ ਨੇ
ਚਾਮ ਸੁਲਦੇ ਡ ਉਹਦੇ ਨਾਲ ਲਾਲ ਚਛੀਜ਼ਾਂ ਤਾਂ ਆਪਾਂ ਕਹਿ ਲਈਏ ਕਿ ਟੈਕਨੋਲੋਜੀ ਦੇ ਕਈ ਸਾਰੇ ਫਾਇਦੇ ਵੀ ਹੈ ਨੁਕਸਾਨ
ਨੁਕਸਾਨ ਵੀ ਨੇ ਹਾਂਜੀ
ਤੇ ਇਸ ਲਈ ਸਾਨੂੰ ਪੜ੍ਹੇਗੀ ਚੰਗੀ ਤਰ੍ਹਾਂ ਹਰ ਇੱਕ ਚੀਜ਼ ਦਾ ਯੂਜ ਕਰਨਾ ਚਾਹੀਦਾ ਵਰਤੋਂ ਕਰਨੀ ਚਾਹੀਦੀ ਇਹਦੇ ਨਾਲ ਕਾਫੀ ਸਾਰੇ ਸਮੱਸਿਆਵਾਂ ਵੀ ਨੇ ਜਿਵੇਂ ਕਿ ਅਹ ਆਪਾਂ ਚਲੋ ਹੈਲਥ ਇਸ਼ੂ ਤੇ ਹੈ ਹੀ ਆ ਬੱਚੇ ਕਈ ਕਈ ਮਾੜੀਆਂ ਪੋਸਟ ਹੁੰਦੀਆਂ ਨੇ ਜਿਹੜੀਆਂ ਸਾਡੇ ਲਈ ਜਾਂ ਸਾਡੇ ਬੱਚਿਆਂ ਲਈ ਜਾਂ ਫਿਰ ਰੋ ਗਲਤ ਅਫਵਾਵਾਂ ਵਾਲੀਆਂ ਉਹਦੇ ਵਿੱਚ ਕਈ ਲੋਕ ਟੈਪ ਹੋ ਜਾਂਦੇ ਹੈ
ਟੈਪ ਹੋ ਜਾਂਦੇ ਆ ਜਿਵੇਂ ਕਿ ਵੈਸੇ ਇਹਥ ਸਕੈਮ ਵੀ ਬਹੁਤ ਜ਼ਿਆਦਾ ਹੁੰ
ਕ ਸਾਈਬਰ ਸਾਈਬਰ ਸੀ ਸਕਓਰਿਟੀ ਦਾ ਬਹੁਤ ਜ਼ਿਆਦਾ ਇਸ਼ੂ ਹੋਇਆ ਪਿਆ ਆ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਆ ਜਿਹੜੇ ਵੱਡੇ ਬਜ਼ੁਰਗ ਹੁੰਦੇ ਉਹਨਾਂ ਨੂੰ ਕਈ ਚੀਜ਼ਾਂ ਦਾ ਨਹੀਂੀ ਪਤਾ ਲੱਗਦਾ
ਕਈ ਵਾਰੀ ਓਟੀ ਪੀ ਦੱਸ ਦਿੰਦੇ ਨੇ ਕਈ ਵਾਰੀ ਬੈਂਕਿੰਗ ਚੋਂ ਆਉਂਦਾ ਹੁੰਦਾ ਮੈਸਜ ਵਗੈਰਾ ਫੋਨ ਵਗਰਾ ਓਟੀ ਪੀ ਦੱਸ ਦਿੰਦੇ ਨੇ ਹਨਾ ਤੇ ਐਵੇ ਸਕੈਮ ਹੋ ਜਾਂਦਾ ਆ
ਹਮ ਕਈ ਵਾਰੀ ਆਪਣੀ ਨਿੱਜੀ ਨਿੱਜੀ ਜਾਣਕਾਰੀ ਸ਼ੋਅ ਹੋ ਜਾਂਦੀ ਹੈ
ਹਾਂਜੀ ਹਾਂਜੀ ਵੈਬਸਾਈਟ ਤੇ ਕਲਿੱਕ ਕਰ ਦਿੰਦੇ ਨੇ ਉਹਦੇ ਰਾਹੀਂ ਵੀ ਆਪਣਾ ਸਾਰਾ ਜਿਵੇਂ ਫੋਨ ਦਾ ਡਾਟਾ ਹੁੰਦਾ ਸਾਰਾ ਹੀ ਉਹ ਹੋ ਜਾਂਦਾ ਹੈ ਲੀਕ ਹੋ ਜਾਂਦਾ ਹੈ
ਉਹਦੇ ਨਾਲ ਇੱਕ ਚੀਜ਼ ਆਪਾਂ ਕਹੀਏ ਫਾਇਦੇ ਨੁਕਸਾਨ ਦੋਨੋ ਹੀ ਨੇ ਬਟ ਫੇਦੇ ਇਹ ਆ ਕਿ ਜਿਹੜੇ ਆਪਾਂ ਕੰਮ ਆਪਾਂ ਸਰ ਕਾਰੀ ਅਹ ਦਫ਼ਤਰਾਂ ਦੇ ਧੱਕੇ ਖਾਂਦੇ ਸੀਗੇ ਹਰ ਇੱਕ ਕੰਮ ਨੂੰ ਆਪਾਂ ਨੂੰ ਪਰਸਨਲ ਚ ਦੋ ਮਿੰਟ ਵਿੱਚ ਕਰ ਸਕਦੇ ਹਾਂ ਹਰ ਇੱਕ ਚੀਜ਼ ਸਾਡੇ ਆਪਾਂ ਅਗਰ ਕੁਛ ਪਤਾ ਨੀ ਚੱਲਦਾ ਆਪਾਂ ਯੂਟਿਊਬ ਤੋਂ ਸਰਚ ਕਰਦੇ ਹਾਂ
ਸਰਚ ਕਰਦੇ ਹਾਂ ਹਰ ਚੀਜ਼ ਜਿਹੜਾ ਵੀ ਆਪਾਂ ਨੂੰ ਟੋਪ ਨਹੀਂ ਪਤਾ ਹੁੰਦਾ ਆਪਾਂ ਉਹਦੇ ਲਈ ਸਭ ਤੋਂ ਪਹਿਲਾਂ ਯੂਟਿਊਬ ਜਾਂ ਗੂਗਲ ਤੇ ਸਰਚ ਕਰਕੇ ਹਨਾ ਉਹਦੇ ਬਾਰੇ ਇਨਫੋਰਮੇਸ਼ਨ ਕੱਢ ਲੈਂਨੇ ਹਾਂ
ਹਮ ਉਹ ਤਾਂ ਫੈਦਾ ਵੀ ਹੈ
ਜਾਂ ਜਾਣਾ ਵੀ ਹੁੰਦਾ ਤਾਂ ਉਹਦੇ ਲਈ ਵੀ ਟਿਕਟ ਬੁੱਕ ਵਗੈਰਾ ਕਰਵਾਉਣੀਆਂ ਹੁੰਦੀਆਂ ਨੇ ਤਾਂ ਉਹ ਵੀ ਆਪਾਂ ਪਹਿਲਾਂ ਕਰਵਾ ਲੈਂਨੇ ਹਾਂ
ਹਾਂ ਉਹ ਉਹ ਤਾਂ ਨਾ ਆਪਾਂ ਘਰੋਂ ਹੀ ਕਰ ਸਕਦੇ ਹਾਂ
ਫ਼ਾਇਦੇ ਵੀ ਬਹੁਤ ਨੇ ਨੁਕਸਾਨ ਵੀ ਬਹੁਤ ਨੇ
ਬਿਲਕੁਲ ਇਹ ਤਾਂ ਹੈ ਤੇ ਜੇ ਆਪਾਂ ਅਗਰ ਆਪਾਂ ਉਹਦੇ ਫ਼ਾਇਦੇ ਦੇਖੀਏ ਤਾਂ ਫਾਇਦੇ ਜ਼ਿਆਦਾ ਨੇ ਨੁਕਸਾਨ ਉੱਥੋਂ ਨ ਤੇ ਸਾਨੂੰ ਆਪਾਂ ਅਹ ਅਗਿਆਨਤਾ ਵਿੱਚ ਆਪਾਂ ਆ ਕੇ ਤੇ ਕੋਈ ਚੀਜ਼ ਦੀ ਵਰਤੋਂ ਕਰ ਜਾਂਦੇ ਹਾਂ ਜਾਂ ਆਪ ਸਾਨੂੰ ਸਮਝ ਨੀ ਹੁੰਦੀ ਜਾਂ ਫੇਿਰ ਕੋਈ ਹੁੰਦੇ ਨਾ ਜਿਹੜੇ ਜਾਣ ਬੁੱਝ ਕੇ ਉਹ ਚੀਜ਼ ਨੂੰ ਅਹ ਜ਼ਿਆਦਾ ਪ੍ਰਭਾਵੀ ਬਣਾ ਦਿੰਦੇ ਨੇ ਹਾਈ ਲਈਟ ਕਰ ਦਿੰਦੇ ਨੇ ਉਹਨਾਂ ਲਈ ਹੁੰਦਾ ਅਦਰਵਾਈਜ਼ ਅਹ ਇਹਦੇ ਬਹੁਤ ਸਾਰੇ ਜਿੰਨੇ ਵੀ ਆ ਫਾਇਦੇ ਆ ਟੈਕਨੋਲੋਜੀ ਚ ਵੱਧ ਰਹੀ ਆ ਫਿਊਚਰ ਇੰਨੇ ਹੋਰ ਵਰਤਣਾ ਆ ਕਿਉਂਕਿ ਟੈਕਨੋਲੋਜੀ ਹੈਗੀ ਆ ਤਾਂ ਆਪਾਂ ਅੱਜ ਕੱਲ੍ਹ ਗੱਡੀਆਂ ਚ ਚੱਲ ਗਿਆ ਗੱਡੀਆਂ ਚ ਘੁੰਮ ਰਹੇ ਹੈ ਚੰਗੇ ਆਪਾਂ ਟੀ ਵੀ ਦੇਖ ਰਹੇ ਹਾਂ ਹਨਾ ਤਾਂ ਹਰ ਇੱਕ ਚੀਜ਼ ਆਪਾਂ ਯੂਜ ਕਰ ਰਹੇ ਹਾਂ ਆਪਾਂ ਕਿਚਨ ਤੋਂ ਲੈ ਕੇ ਹਰ ਇੱਕ ਚੀਜ਼ ਵਿੱਚ ਆਪਾਂ ਟੈਕਨੋਲੋਜੀ ਯੂਜ
ਟੈਕਨੋਲੋਜੀ ਬਹੁਤ ਜ਼ਿਆਦਾ ਕਿਚਨ ਚ ਵੀ ਆਪਾਂ ਹੁਣ ਦੇਖ ਲਓ ਕਿ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਵੀ ਆ ਚੁੱਕੀਆਂ ਨੇ
ਹਮ ਬਿਲਕੁਲ ਉਹਦੇ ਨਾਲ ਸਾਡੀ ਇਕ ਰੀਸ਼ ਸਰੀਰਕ ਕਸਰਤ ਉਹ ਘੱਟ ਗਈ ਹੈ ਬਟ ਫਿਰ ਵੀ ਫਾਇਦਾ ਹੀ ਹੈ ਅ ਉਹ ਦੂਸਰੀ ਤਰਫ ਚਲੋ ਹੈ ਨੁਕਸਾਨ ਦੇਖੀਏ ਠੀਕ ਹੈ ਬਟ ਉਹ ਸਾਡੇ ਤੇ ਡਿਪੈਂਡ ਕਰਦਾ ਆਪਾਂ ਆਪਣਾ ਸਰੀਰਕ ਇੱਕ ਮਤਲਬ ਕਿ ਵਰਕ ਆਊਟ ਕਿੱਦਾਂ ਰੱਖਣਾ ਆ ਆਪਾਂ ਕੀ ਕਰਨਾ ਹੈ ਕੀ ਇਸਤੇਮਾਲ ਕਰਨਾ ਆ ਤੇ ਕੀ ਨਹੀਂ ਕਰਨਾ ਹੈ ਜਿਵੇਂ ਕਿ ਆਪਾਂ ਨੂੰ ਜ਼ਿਆਦਾ ਸਹੂਲਤਾਂ ਹੋ ਗਈਆਂ ਪਹਿਲਾਂ ਹੱਥ ਨਾਲ ਕੱਪੜੇ ਧੋਂਦੇ ਸੀ ਵਾਸ਼ਿੰਗ ਮਸ਼ੀਨ ਨੇ ਤਾਂ ਆਪਾਂ ਬੜ ਹਾ ਬੜ ਉਹ ਚੀਜ਼ਾਂ ਯੂਜ ਕਰ ਰਹੇ ਹ ਟਾਈਮ ਬਚ ਰਿਹਾ ਹੈ ਤੇ ਉਸ ਟਾਈਮ ਨੂੰ ਅਗਰ ਆਪਾਂ ਦੇਖੀਏ ਤਾਂ ਯੂਟੀਲਾਈਜ਼ ਕਿੱਥੇ ਕਰ ਰਹੇ ਹਾਂ ਅਗਰ ਆਪਾਂ ਐਕਸਰਸਾਈਜ਼ ਕਰਨਾ ਚਾਹੀਏ ਤੇ ਆਪਾਂ ਉਸ ਚੀਜ਼ ਨੂੰ ਕਰ ਸਕਦੇ ਹਾਂ ਪੜ੍ਹਾਈ ਕਰ ਸਕਦੇ ਹਾਂ ਬੜੋ ਆਪਾਂ ਨਹੀਂ ਕਰਦੇ ਪ੍ਰੋਬਲਮ ਹਰ ਇੱਕ ਇਨਸਾਨ ਵਿੱਚ ਹੈ ਕਿ ਉਹ ਟਾਈਮ ਨੂੰ ਕਿੱਦਾਂ ਯੂਜ ਕਰ ਸਕਦਾ ਹੈ ਤੇ ਟੈਕਨੋਲੋਜੀ ਨੂੰ ਕਿੱਦਾਂ ਯੂਜ਼
ਬਟ ਕੰਨਜ਼ਿਊਮ ਨਹੀਂ ਕਰਦਾ
ਹਮ
ਬੰਦਾ ਇਸ ਚੀਜ਼ ਨੂੰ ਕੰਜ਼ਿਊਮ ਨਹੀਂ ਕਰਦਾ
ਬਿਲਕੁਲ ਉਹ ਚੀਜ਼ ਹੋ ਜਾਂਦੀ ਹੈ ਵੈਸੇ ਤਾਂ ਇਹ ਤੇ ਚਲੋ ਠੀਕ ਹੈ ਅਹ ਨੁਕਸਾਨ ਜਾਂ ਫ਼ਾਇਦੇ ਹੈ ਦੋਨੋ ਹੈ ਵਡੇ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਉਹਨੂੰ ਕਿੱਦਾਂ ਯੂਜ ਕਰੀਏ
ਸਹੀ ਹੈ ਇਹ ਆਪਣੇ ਤੇ ਹੀ ਡਿਪੈਂਡ ਕਰਦਾ ਹੈ ਕਿ ਆਪਾਂ ਉਹਨੂੰ ਕਿੱਦਾਂ ਯੂਜ ਕਰਨਾ ਹੈ ਤੇ ਕਿੱਦਾਂ ਉਹਦੇ ਆਪਾਂ ਜੋ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਕਿਵੇਂ ਉਹਨਾਂ ਦੀ ਵਰਤੋਂ ਕਰਨੀ ਹੈ ਸਭ ਕੁਛ ਉਹਦੇ ਹੀ ਕੀ ਖਿਲਾਫ ਹੁੰਦਾ ਆ
ਹਮ ਬਿਲਕੁਲ ਤੁਹਾਡੇ ਨਾਲ ਬਹੁਤ ਅੱਛਾ ਲੱਗ ਕਿਆ ਵਿਚਾਰ ਸਾਂਝੇ ਕਰਕੇ ਤੇ ਕੋ ਸਿੱਖਣ ਨੂੰ ਮਿਲਿਆ ਤੁਡੇ ਕੋਲੋਂ ਕਈ ਕੁਛ ਚੀਜ਼ਾਂ ਦਾ ਪਤਾ ਲੱਗ ਬਹੁਤ ਬਹੁਤ ਸ਼ੁਕਰੀਆ
ਧੰਨਵਾਦ ਤੁਹਾਡਾ ਬਹੁਤ ਬਹੁਤ